ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਤੁਹਾਡਾ
ਬਸ ਵਧੀਆ ਤੁਸੀਂ ਸੁਣਾਓ ਕਿੱਦਾਂ ਠੀਕ ਹੋ
ਹਾਂਜੀ ਹਾਂਜੀ ਵਧੀਆ ਹੋਰ ਸੁਣਾਓ ਕੀ ਕਰਦੇ ਪਏ ਸੀ ਭੈਣ ਜ
ਬਸ ਫਰੀ ਹੋਏ ਸੀ ਰੋਟੀ ਪਾਣੀ ਖਾ ਕੇ ਹਟੇ ਸੀ
ਅੱਛਾ ਭੈਣ ਨੇ ਕੀ ਬਣਾਇਆ ਸੀ
ਅੱਜ ਬਣਾਏ ਸੀ ਰਾਜਮਾ ਚਾਵਲ
ਅੱਛਾ ਭੈਣ ਜੀ
ਹਾਂਜੀ ਅੱਛਾ ਅੱਛਾ ਜੀ ਚਲੋ ਵਧੀਆ ਹੋ ਗਿਆ ਅੱਜ ਕੱਲ ਅੱਜ ਤੇ ਮਿਲਦੀਆਂ ਜੁਲਦੀਆਂ ਹੋ ਗਈਆਂ ਚੀਜ਼ਾਂ
ਹਾਂਜੀ ਹਾਂਜੀ ਆਹ ਤੇ ਭੈਣ ਜੀ ਸਾਡੇ ਰਾਜਮਾਂ ਚਾਲ ਇੰਨੇ ਕੁੱਝ ਸਵਾਦ ਬਣੇ ਨਾ ਕੀ ਦੱਸਾਂ ਮੈਂ ਹਾਂਜੀ ਅੱਜ ਮੈਂ ਸਾਡੀ ਭੈਣ ਜੀ ਨੇ ਤੜਕਾ ਲਾਇਆ ਸੀ ਨਾ ਰਾਜਮਾਂ ਨੂੰ ਹਾਂਜੀ ਹਾਂਜੀ ਬਹੁਤ ਸਵਾਦ ਸੀ ਹਾਂਜੀ ਹਾਂਜੀ ਨੀ ਸਵਾਦ ਬਣਾਉਂਦੇ ਭੈਣਜੀ ਜਾ ਬੋਸ ਸਵਾਦ ਬਣਉਂਦੀ ਕਦੇ ਸਾਡੀ ਭੈਣ ਜੀ ਦਾ ਚਿਕਨ ਖਾ ਕਿਤੇ ਵੇਖੋ ਭਰਦਾ ਬਹੁਤ ਸਵਾਦ ਹੁੰਦਾ ਭਰਾ ਜੀ ਬੜਾ ਅੱਛਾ ਚਿਕਨ ਬਣਾਉਂਦੇ ਨੇ ਕੋੜੇ ਏ ਵੋ
ਹਾਂ ਹਾਂ ਉਹ ਤੇ ਹੈ ਹੀ ਆਦਮੀਆਂ ਚ ਜ਼ਿਆਦਾ ਹੁਨਰ ਹੁੰਦਾ ਐ, ਅਹ ਚਿਕਨ ਵਿੱਚ ਘਰ ਵਗਾ ਦੀਆਂ ਚੀਜ਼ਾਂ ਉਹ ਬੜੀਆਂ ਵਧੀਆ ਬਣਾ ਲੈਂਦੇ ਨੇ।
ਕਿਹਾ ਜੇ ਭੈਣ ਜੀ।
ਜਨਾਨੀਆਂ ਵੈਜੀਟੇਰੀਅਨ ਵਧੀਆ ਬਣਾ ਲੈਂਦੀਆਂ ਨੇ। ਹਾਂ ਬੰਦਿਆਂ ਨੇ ਜਿਹੜੀਆਂ ਚੀਜ਼ਾਂ ਖਾਣੀਆਂ ਨੇ ਉਹ ਵਧੀਆ ਵਧੀਆ ਬਣਾ ਲੈਂਦੇ ਨੇ।
ਹੋਰ ਬੰਦਿਆਂ ਨੂੰ ਤੇ ਬਸ ਰਸੋਈ ਦੇ ਦੋ ਬਣਾਈ ਜਾਣ ਕਿਤੇ ਖਲੇਰਾ ਪਾਈ ਜਾਣਗੇ।
ਹਾਂਜੀ ਉਹ ਫੇਰ ਸਾਰਾ ਖਲੇਰਾ ਸਾਹਮਣਾ ਵੀ ਤੇ ਆਪ ਨੂੰ ਹੀ ਪੈਂਦਾ ਏ।
ਹਾਂਜ ਹਾਂਜੀ- ਹਾਂਜੀ ਉਹਨਾਂ ਨੇ ਤੇ ਬਣਾ ਕੇ ਬਾਹਰ ਨਿਕਲ ਜਾਣਾ। ਐਵੇਂ ਪਰਸੋ ਅਹ ਭਰਾ ਜੀ ਰਸੋਈ ਚ ਵੜ ਗਏ ਸਾਡੇ
ਅੱਛਿਆ।
ਅਸੀਂ ਗਏ ਤੇ ਸੀ ਬਜ਼ਾਰ ਪਤਾ ਨੀ ਭਰਾ ਜੀ ਨੇ ਕੀ ਕੀਤਾ ਭਰਾ ਜ ਜਿਨੇ ਨੂਨ ਕੀ ਥੱਲੇ ਰੋੜ
ਓਹੋੋ ਫੇਰ ਤੇ ਚੰਗਾ ਗੰਦ ਪਾਇਆ ਹੋਣਾ।
ਬੜਾ ਗੰਦ ਪਿਆ ਭੈਣ ਜੀ ਕੀ ਦੱਸਾਂ ਤੁਹਾਨੂੰ ਮੈਂ।
ਪਤਾ ਏ ਸਾਰੀ ਰੋ ਰਸੋਈ ਪੀਲੀ ਹੋ ਹੋਈ ਹੋਣੀ ਏ ਹਲ
ਹੋਰ ਭੈਣ ਜੀ ਸਾਰੀ ਰਸੋਈ ਪੀਲੀ ਹੋ ਗਈ। ਫੇਰ ਸਵੇਰੇ ਭੈਣ ਜੀ ਨੇ ਉੱਠ ਕੇ ਰਸੋਈ ਧੋਤੀ ਸਾਰੀ ਕਿੰਨੀ ਦੇਰ ਨੇ ਤੇ ਭੈਣ ਜੀ ਨੇ ਰਸੋਈ ਚਲਾ ਦਿੱਤੀ।
ਹਾਂ ਤੇ ਗੰਦੀ ਫੇਰ ਦੇਖੀ ਨੀ ਨਾ ਜਾਂਦੀ, ਗੰਦਗੀ ਅ ਸਾਫ਼ ਹੀ ਕਰਨੀ ਪੈਂਦੀ।
ਹਾਂਜੀ- ਹਾਂਜੀ ਐ ਤੇ ਹੈ ਤੇ ਭੈਣ ਜੀ ਤੁਸੀਂ ਬਿਲਕੁਲ ਸਈ।
ਹਾਂਜੀ, ਹਾਂਜੀ ਭੈਣ ਜੀ ਓ ਤੁਆਡੇ ਜਿਹੜੇ ਇੱਕ ਰਲੇਟਿਵ ਸੀ, ਓ ਚਲਗੇ ਨੇ ਪੇ ਆਪਣੇ ਪੇਕੇ।
ਹਾਂਜੀ- ਹਾਂਜੀ ਲੰਘ ਗੇ ਦੇ ਨੇ, ਹਾਂਜੀ।
ਅੱਛਾ, ਅੱਛਾ। ਠੀਕ ਏ। ਸੁਣਿਆ ਆਪਣੀ- ਕੁੜੀ ਘਰ ਈ ਛੱਡ ਗਏ ਨੇ।
ਹਾਂਜੀ -ਹਾਂਜੀ ਬੇਟੀ ਕਰ ਈ ਉਨਾਂ ਦੀ ਕੰਮ ਕੁਮ ਕਰ ਲੇਗੀ ਨਾ ਪਿੱਛੇ ਦੀ।
ਅੱਛਾ ਜੀ ਤੇ ਫੇਰ ਰੋਟੀ ਪਾਣੀ ਬਣਾ ਲੈਂਦੀ।
ਕੋਲਜ ਜਾਂਦੀ ਏ ਕੁੜੀ ਉਨਾਂ ਦੀ।
ਅੱਛਾ ਕੋਲਜ ਜਾਂਦੀ ਏ।
ਹਾਂਜੀ- ਹਾਂਜੀ ਕੋਲੇਜ ਜਾਂਦੀ ਏ। ਹਾਂਜੀ -ਹਾਂਜੀ -ਹਾਂਜੀ। ਤੁਸੀਂ ਮਿਲੇ ਨੀ ਨਾ ਹੋਨੇ ਤਾਨੂੰ।
ਹ ਨਈ ਮੈਂ ਅੱਛਾ -ਅੱਛਾ ਠੀਕ ਐ। ਚਲੋ ਬ ਰੋਟੀ ਬਣਾਣੀ ਆਣੀ ਚਾਈ- ਦੀ ਐ ਔਰ ਕੀ ਐ।
ਹਾਂ ਮਾਵਾਂ ਨੂੰ ਵੀ ਸੁੱਖ ਹੋ ਜਾਂਦਾ ਮਾਵਾਂ ਕਿਧਰੇ ਆ ਜਾ ਤਾਂ ਸਕਦ- ਸਕਦੀਆਂ ਨੇ ਨਾ ਭੈਣੀ ਜੀ।
ਗਲ ਏ। ਸਾਡੇ ਬੱਚੇ ਏਨੇ ਵੱਡੇ ਹੋ ਗਏ ਨੇ ਸਾਨੂੰ ਸ ਤਾਂ ਨੀ ਸੁੱਖ ਹੋਇਆ।
ਭੈਣ ਜੀ ਤੁਆਡੀ ਗਲਤੀ ਏ ਨਾ ਤੁਸੀਂ ਉਨਾ ਨੂੰ ਸਖਾ- ਖਾਇਆ ਨੀ ਉਨਾਂ ਨਾ।
ਉਹ ਸਿਖਾਇਆ ਸਭ ਕੁੱਛ ਆਂਦਾ ਸਭ ਕੁੱਛ ਕਰਨਾ ਨਹੀਂ ਬਸ ਮਾਂ ਨੂੰ ਨਹੀਂ ਜਾਣਦੇਣਾ
ਅੱਛਾ ਬੱਸ ਫੇਿਰ ਭੈਣ ਜ ਜੀ ਤੁਹਾਡੇ ਬੱਚੇ ਬੱਚੇ ਫੇਿਰ ਉਹ ਹੈਗੇ ਨੇ ਆਪਣਾ ਆਰਾਮ ਪ੍ਰਸਤ ਬੱਚੇ ਨੇ
ਹਾਂਜੀ
ਉਹਨਾਂ ਨੂੰ ਬਸ ਆਪਣਾ ਆਰਾਮ ਚਾਹੀਦਾ ਵੀ ਉਹਨਾਂ ਨੂੰ ਮਾਂ ਦਾ ਸੁੱਖ ਚਾਹੀਦਾ ਭੈਣ ਜੀ
ਨਾ ਮਾਂ ਕਿਧਰੇ ਸੁੱਖ ਦਾ ਸਾਹ ਨਾ ਲੈ ਲੇ ਰੋਟੀ ਖਾਣ ਦਾ ਕੋਈ ਟਾਈਮ ਨੀ ਹੈਗਾ ਇਹਨਾਂ ਦਾ ਇੱਕ ਖਾ ਕੇ ਹਟੇਗਾ ਤੇ ਮਾਂ ਬਹੇਗੀ ਤਾਂ ਦੂਜਾ ਬੋਲ ਪਏਗਾ ਰੋਟੀ ਦੇ ਦੋ ਆਪੇ ਤੇ ਰੋਟੀ ਵੀ ਨਹੀਂ ਪਾ ਕੇ ਖਾ ਸਕਦੇ ਇੱਕ ਟੈਮ ਹੋਏ ਤੇ ਬੰਦਾ ਕਹਿੰਦਾ ਆ ਚੱਲ ਵੀ ਇੱਕ ਟਾਈਮ 'ਤੇ ਸਾਰੇ ਟੱਬਰ ਨੇ ਖਾਲੀ ਬੰਦਾ ਫ੍ਰੀ ਹੋ ਗਿਆ
ਹਾਂਜੀ ਹਾਂਜੀ ਅੱਛਾ ਆ ਤੇ ਬੜਾ ਗਲਤ ਕੰਮ ਹੈ ਭੈਣ ਜੀ ਐਵੇਂ ਨਹੀਂ ਕਰਨਾ ਚਾਹੀਦਾ ਬੱਚਾ ਬੱਚਿਆਂ ਨੂੰ ਮਾਂ ਪਿਓ ਦਾ ਸੁੱਖ ਦੇਖਣਾਦਾ ਚਾਹੀਦਾ ਮਾਂ ਪਿਓ ਨੂੰ ਥੋੜਾ ਸੁੱਖ ਦੇਣਾ ਚਾਹੀਦਾ ਬੱਚਿਆਂ ਨੂੰ
ਖ ਕੀ ਕਰ ਦਨ
ਬੱਚੇ ਬਸ ਭੈਣ ਜੀ ਅੱਜ-ਕੱਲ੍ਹ ਦੇ ਬੱਚਿਆਂ ਤੇ ਵੀ ਬਸ ਕੀ ਕੀ ਦੱਸੀਏ ਹੂਣ ਬੜੇ ਹੀ ਖ਼ਰਾਬ ਹੋ ਗਏ ਤੇ ਨੇਂ ਅੱਜ ਕ ਅ ਕੱਲ੍ਹ ਦੇ ਬ
ਹਾਂਜੀ ਹਾਂਜੀ।
ਹੋਰ ਸੁਣਾਓ ਭੈਣ ਜੀ।
ਹਾਂਜੀ ਭੈਣ ਜੀ ਇਹ ਤੇ ਇੱਧਰ ਸ਼ੋਪ ਸ਼ੋਪ ਖੁੱਲੀ ਉੱਥੇ ਸੂਟ ਦੇਖ ਕੇ ਆਏ ਸੀ ਕਿੱਦਾਂ ਮਤਲਬ ਕਿ ਬਹੁਤ ਸੋਹਣੇ ਸੂਟ ਸੀ ਓਥੇ
ਅੱਛਾ ਭੈਣ ਜੀ।
ਹਾਂਜੀ ਵਧੀਆ ਸੀ ਸੂਟ ਤਾਂ ਹਾਂਜੀ ਉਹ ਪਰਲੇ ਪਾਸੇ ਹੈਗੀ ਐ ਦੁਕਾਨ
ਅੱਛਾ ਚਲੋ ਕੋਈ ਨੀ ਭੈਣ ਜੀ।
ਕਦੀ ਮੇਲ ਹੋਏਗਾ ਤੇ ਤੁਹਾਨੂੰ ਲਿਜਾਵਾਂਗੇ ਹਾਂਜੀ।
ਹਾਂਜੀ ਭੈਣ ਜੀ ਆਣਗੇ ਨਾ ਭੈਣ ਜੀ ਨੂੰ ਲੈ ਕੇ ਆਵਾਂਗੀ।
ਹਾਂਜੀ।
ਤੇ ਫੇਰ ਚੱਲਾਂਗੇ ਫਿਰ ਲੈ ਜਨਾ ਸਾਨੂੰ ਭੈਣ ਜੀ ਦੁਕਾਨ ਤੇ ਸੂਟ ਤੇ ਭੈਣ ਬਹੁਤ ਸੋਹਣੇ ਪਾਏ ਹੁੰਦੇ ਨੇਂ।
ਹਾਂਜੀ ਹਾਂਜੀ, ਸੂਟ ਅੱਛੇ ਪਾਉਂਦਾ ਓਨਲਾਈਨ ਤੇ ਜਾਓ ਤਾਂ ਕਈ ਵਾਰੀ ਦਿਸਦੀਆਂ ਵੀ ਨੀਂ ਹੈਗੀਆਂ ਉਹ ਜਿਹੀਆਂ ਚੀਜ਼ਾਂ।
ਅੱਛਾ ਭੈਣ ਜੀ।
ਹਾਂਜੀ
ਹਂ, ਹੋਰ ਸੁਨਾਓ ਭੈਨ ਜੀ, ਕਿੰਨੇ ਬੱਚੇ ਨੇ ਤੁਹਾਡੇ ਭੈਨ ਜੀ?
ਭੈਨ ਜੀ ਮੇਰੇ ਦੋ ਬੱਚੇ ਨੇ, ਅ ਅ ਇੱਕ ਕੁੜੀ ਇੱਕ ਮੁੰਡਾ। ਤੇ ਮੁੰਡਾ ਤੇ ਗਿਆ ਦਾ ਅਵਾਰਾਗਰਦੀ ਕਰਨ।
ਅੱਛਾ, ਅੱਛਾ ਬਸ ਮੁੰਡਿਆਂ ਦਾ ਤੇ ਕੁੱਛ
ਅ ਆਂ ਨਾ ਧੁੱਪ ਦੇਖਦੇ ਨੇ, ਨਾਂ ਛਾਂ ਦੇਖਦੇ ਨੇਂ, ਨਿਕਲ ਜਾਂਦੇ ਨੇਂ ਬਸ।
ਹਾਂਜੀ, ਹਾਂਜੀ ਬਸ ਕੀ ਕਹਿ ਸਕਨੇ ਆਂ। ਤੇ ਬੇਟੀ ਤੁਹਾਡੀ ਭੈਨ ਜੀ।
ਬੇਟੀ ਸਾਡੀ ਜਾਂਦੀ ਕੋਲੇਜ ਹਂ ਹਾਂ ਅੱਜ ਕੱਲ ਛੁੱਟ ਉਹਦੀ ਉਮਰ ਹੋ ਗਈ ਬਾਈ ਯਾ ਤੇਈ ਸਾਲਾਂ ਦੀ ਹੋ ਚੱਲੀ ਐ।
ਅੱਛਾ ਭੈਨ ਜੀ ਫੇਰ ਕੋਈ ਘਰ ਬਾਰ ਦੇਖਿਆ ਕੁੜੀ ਜੋਗ
ਨਈਂ ਹਜੇ ਪੜ੍ਹਾਈ ਕਰਦੀ ਜੇ ਹੁਨੇ ਥੋੜੀ ਨਾਂ ਫਾਈ ਲਾਂ ਤੇ ਰੋਕ ਦਿੰਨਾ।
ਓ ਕੋਈ ਨੀ ਭੈਨ ਜੀ, ਮੈਂ ਰਿਸ਼ਤੇ ਵੀ ਕਰਾਂਨੀਂ ਆਂ। ਭੈਣ ਜੀ
ਅੱਛਾ ਜੀ ਠੀਕ ਹੈ, ਚਲੋ ਕਦੀ ਹੋਇਆ ਤੇ ਤੁਹਾਨੂੰ ਹੀ ਫੋਨ ਕਰਾਂਗੇ, ਕੋਈ ਚੰਗਾ ਘਰ ਨਿਗਾਹ ਚ ਰੱਖਨਾ ਸਾਡੀ ਕੁੜੀ ਲਈ।
ਹਾਂਜੀ ਭੈਣ ਜੀ ਇੱਕ ਘਰ ਹੈਗਾ ਸੀ, ਬੜਾ ਚੰਗਾ ਘਰ ਹੈਗਾ ਲੇ ਉਹ ਥੋੜਾ ਨਾ ਦੂਰ ਹੈਗਾ, ਇਹਨੀ ਦੂਰ ਤੁਸੀ ਕਰਨਾ ਨੀ। ਭੈਣ ਜੀ ਮੈਨੂੰ ਪਤਾ ਏ ਅ, ਤੁਸੀ ਕਿੰਨੀ ਕੁ ਦੂਰ ਕਰ ਸਕਦੇ ਹੋ।
ਨਹੀਂ ਓਹਦਾਂ ਤੇ ਅਸੀ ਬਾਹਰ ਵੀ ਕਰ ਸਕਨੇਂ ਆਂ, ਬੱਚੇ ਦੇ ਮੋਹਰੇ ਤੇ ਡਿਪੈਂਡ ਹੁੰਦਾ ਆ।
ਅੱਛਾ-ਅੱਛਾ ਇਹ ਤੇ ਹੈ, ਅੱਜ ਕੱਲ ਹੁਨ ਸ ਤੁਹਾਡੇ ਵੀ ਸਾਡੇ ਵਾਲਾ ਹਾਲ। ਥੋੜ੍ਹੀ ਨਾ ਵੇ ਕਿ ਮਾਂ ਪਿਓ ਨੇ ਜਿਹੜੇ ਖੁੰਟੇ ਨਾਲ ਬੰਦ ਪੱਬਾਂ ਚ ਗਈਆਂ। ਅੱਜ ਕੱਲ ਤੇ ਉਮ, ਹੋਰ ਅੱਜ ਕੱਲ ਤੇ ਬ ਬੱਚਿਆਂ ਨੇ ਨੀ ਬੱਚਿਆਂ ਕੋਲੋਂ ਪੁੱਛਣਾ ਪੈਂਦਾ ਬੇਟਾ ਤਾਂ ਉ ਰਿਸ਼ਤਾ ਆਇਆ ਦੇਖ ਚਲੋ ਸਹੀ ਅਤੇ ਅੱਗੇ ਗੱਲ ਵਧਾਈਏ
ਹਾਂ ਪਹਿਲਾਂ ਤਾਂ ਉਹਨਾ ਨੂੰ ਕਹੀਏ ਤੁਹਾਨੂੰ ਤੇ ਨੀ ਨਾ ਕੋਈ ਪਸੰਦ ਹੈਗਾ
ਹਾਂ ਸਹੀ ਗੱਲ ਜੇ ਬਿਲਕੁਲ ਬਿਲਕੁਲ ਭੈਣ ਜੀ ਮਾਹਲ ਬੜਾ ਖ਼ਰਾਬ ਹੋ ਗਿਆ ਵ ਅੱਜ ਕੱਲ ਅਸੀ ਤੇ ਕਹਿੰਦੇ ਆ ਜੇ ਪਸੰਦ ਹੈਗਾ ਤੇ ਦੱਸ ਦੋ ਹੋਰ ਸਹੀ ਗੱਲ ਭੈਣ ਜੀ ਕੀ ਕਰੀਏ ਮਾਹੋਲ ਨਾਲ ਬਦਲਣਾ ਪੈਂਦਾ ਹੈ।
ਹਾਂਜੀ ਹਾਂਜੀ
ਹੋਰ ਭੈਣ ਜੀ ਸੁਣਾਓ ਅੱਛਾ ਬੇਟੀ ਹਲੇ ਪੜਦੀ ਪਏ
ਹਾਂਜੀ ਹਾਂਜੀ ਵ ਵਕਾਲਤ ਕਰਦੀ ਪਈ ਹੈ
ਅੱਛਾ ਅੱਛਾ ਐਲਐਲਬੀ ਕਰਦੀ ਪਈ ਅੱਛਾ ਕੇਸ ਲੜਦੇ ਨੇ ਕੁੜੀ ਨੇ ਬੜੇ
ਕੇਸ ਘਰ ਦੇ ਹੋ ਹੀ ਗਈਹੀ ਲੜ ਲਏ ਇਨੇ ਬਥੇਰੇ ਨੂੰ
ਲੈ ਭੈਣ ਜੀ ਐਵੇਂ ਕਿਉਂ ਕਹਿੰਦੇ ਭੈਣ ਜੀ ਕਾਰ ਦੇ ਕੇਸ ਕਿਉਂ ਲੜੇਗੀ ਭੈਣ ਜੀ ਕਾਰ ਤੁਸੀਂ ਲੜਾਈਆਂ ਕਰਦੇ ਜਿਹੜੇ ਤੁਹਾਡੇ ਕੇਸ ਲੜੇਗੀ ਭੈਣ ਜੀ ਕਿਵੇਂ ਦੀ ਗੱਲਾਂ ਕਰਦੇ
ਉਹ ਅੱਜ ਕੱਲ ਦੇ ਬੱਚਿਆਂ ਦਾ ਤੁਹਾਨੂੰ ਨੀ ਪਤਾ ਹੈਗਾ ਬੜੇ ਉਹ ਨੇ
ਤੇ ਹੈ ਭੈਣ ਜੀ ਬੱਚੇ ਥੋੜੇ ਹਾਂਜੀ ਹਾਂਜੀ ਇਹ ਤੇ ਹੈ ਸਹੀ ਕਿਹਾ ਚ ਭੈਣ ਜੀ ਚਲੋ ਕੋਈ ਨਾ ਭੈਣ ਜੀ ਤੁਸੀਂ
ਮੈਨੂੰ ਪਰੇਸ਼ਾਨੀ ਦੀ ਤਾਂ ਨੀ ਗੱਲ ਹੈਗੀ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਹੈ ਅੱਜ ਕੱਲ ਮਾਵਾਂ ਨੂੰ ਤੰਗ ਬਹੁਤ ਕਰਦੇ ਨੇ ਹਉ
ਚਲੋ ਬੱਚੇ ਹੁਣ ਜਿਹੜੇ ਛੋਟੇ ਸੀ ਉਹ ਵੱਡੇ ਹੋ ਗਏ ਨੇ ਉੰਝ ਤਗ ਕਰਦੇ ਨੇ ਅਸੀਂ ਇੱਥੇ ਜਾਣਾ ਤੇ ਅਸੀਂ ਉਥੇ ਕਿੱਥੇ ਜਾਣਾ ਤੇ ਛੋਟੇ ਬੱਚੇ ਖਾਣ ਤੰਗ ਕਰਦੇ ਨੇ ਉਝ ਮਾਵਾਂ ਨੂੰ ਤੰਗ ਕਰਦੇ ਨੇ ਆਪਾਂ ਫੋਨ ਨ ਨਹੀਂ ਛੋੜਨਾ ਆਪਾਂ ਵੀਡੀਓ ਦੇਖਣੀ ਆਪਾਂ ਰੋ
ਹਾਂ ਫੋਨਾਂ ਦੇ ਤੇ ਦੁਵਲੇ ਰਹਿੰਦੇ ਨੇ ਹਰ ਵੇਲੇ ਨਿਆਣੇ
ਹਾਂਜੀ ਕੀ ਕਰ ਸਕਦੇ ਆ ਦੱਸੋ ਬੱਚੇ ਨੀ ਮੁੜਦੇ ਵਾਕੇ ਲੜਦੇ ਹੀ ਰਹਿੰਦੇ ਨੇ
ਵਨ ਸਵੱਨਾ ਕੱਪੜਾ ਪੁਆ ਲਉ ਬਸ ਜਾਂ ਫਲਾਨੀ ਥਾਂ 'ਤੇ ਘੂਮਾਨ ਲੈ ਜਾਓ ਸਾਡੇ ਕੋਲੋਂ ਪੈਸੇ ਲੈ ਲਉ ਇਹੀ ਗੱਲਾਂ ਕਰਦੇ ਰਹਿੰਦੇ ਨੇ
ਹਾਂ ਬੱਸ
ਪੈਸੇ ਤੇ ਏਦਾਂ ਕਹਿੰਦੇ ਨੇ ਸਾਡੇ ਕੋਲੋਂ ਲੇ ਹਾਂ ਪੈਸੇ ਤੇ ਏਦਾਂ ਕਹਿੰਦੇ ਨੇ ਨਿਆਂਨੇ ਸਾਡੇ ਕੋਲੋਂ ਲੈ ਲੈ ਜਿੱਦਾਂ ਖਰੇ ਕਮਾਈਆਂ ਕਰਨ ਲੱਗ ਦੋ ਤਿੰਨ ਹਜ਼ਾਰ ਨਾਲ ਹੀ ਹਵਾ ਉੱਡਣ ਲੱਗ ਜਾਂਦੇ ਨਿਆਣੇ ਕਿ ਕੀ ਕਰੇ ਬੰਦਾ
ਸਹੀ ਗੱਲ ਜੇ ਸਾਡੇ ਹੀ ਪੈਸੇ ਨੇ ਕੋਲੀ ਲੈ ਕੇ ਤੇ ਮਾਂ ਪਿਊ ਨੂੰ ਧੌਂਸਾ ਦਿੰਦੇ ਨੇ
ਹਾਂ ਸਹੀ ਕਿਹਾ ਵੇ ਧਿਆਨ ਨਹੀਂ ਦਿੰਦੇ ਹੈਗੇ
ਹਾਂਜੀ ਭੈਣ ਜੀ
ਮੈਂ ਕਿਹਾ ਬੱਚਿਆਂ ਦੇ ਆਪਣੇ ਆਪਣੀ ਸਮਝ ਰੱਖੀ ਦੀ ਹੋਰ ਕੁਛ ਨਹੀਂ
ਆ
ਉਹ ਕਹਿੰਦੇ ਨੇ ਮਾਂ ਪਿਓ ਐਵੇਂ ਹੀ ਨੇ ਇਹਨਾਂ ਨੂੰ ਮੈਨੂੰ ਇਹਂ ਨੀ ਪਤਾ ਜਿਹੜੀ ਜ਼ਿੰਦਗੀ ਤੁਸੀਂ ਨਿਕਲਦੇ ਪਿਉ ਜ਼ਿੰਦਗੀ ਚ ਮਾਂ ਪਿਓ ਪਹਿਲੇ ਨਿਕਲ ਚੁੱਕੇ ਨੇ
ਹਾਂ ਹਾਂ ਬਿਲਕੁਲ ਭੈਣ ਜੀ ਬਿਲਕੁਲ
ਸੋਚਦੇ ਹੀ ਨਹੀਂ ਹੈਗੇ
ਬਸ ਕੀ ਕਰੀਏ ਸਮਝੱਦੇ ਕੁਛ ਹੈਗੇ ਗੇ ਨੀ ਵਿਗੜ ਇੰਨਾ ਗ ਇਹਦੇ ਨੇ ਬੱਚੇ ਜੇ ਅੱਜ ਕੱਲ੍ਹ ਦੇ
ਅੱਛਾ ਉਹ ਫਿਰ ਹਾਂਜੀ ਹਾਂਜੀ ਹਾਂਜੀ ਫਿਰ ਉਹ ਭੈਣ ਜੀ ਜਿਹੜੇ ਤੁਹਾਡੇ ਨੇਂ ਫਿਰ ਉਹ ਭੈਣਾਂ ਭੂਣਾਂ ਆਉਂਦੀਆਂ ਹੋਣਗੀਆਂ ਤਾਂ ਹੀ ਜਾਂਦੇ ਹੋਣੇ ਨੇ ਪੇਕੇ ਆਪਣੇ
ਬਸ ਅੱਜ-ਕੱਲ ਕੌਣ ਕਿਨੂੰ ਉਡੀਕਦਾ ਸਭ ਆਪਣੇ ਚ ਮਸਤ ਹੈਗੇ ਨੇਂ ਭੈਣ ਜੀ, ਚਲੋ ਭੈਣ ਜੀ ਮੈਂ ਫਿਰ ਕਰਨੀ ਆਂ। ਤੁਹਾਨੂੰ
ਠੀਕ ਐ, ਜੀ ਠੀਕ ਐ ਜੀ।